ਸਤਿ ਸ੍ਰੀ ਕਾਲ।
ਸਤਿ ਸ੍ਰੀ ਕਾਲ ਜੀ, ਸਤਿ ਸ਼੍ਰੀ ਕਾਲ। ਹੋਰ ਕੀ ਹਾਲ-ਚਾਲ?
ਬਸ ਮੈਂ ਠੀਕ ਆਂ। ਤੁਸੀਂ ਸੁਣਾਔ? ਹੋਰ ਕੀ
ਬਸ ਵਧੀਆ। ਮੈਂ ਯਾਦ ਈ ਕਰ ਰਈ ਸੀ ਤੁਆਨੂੰ।
ਅੱ
ਏਸ ਫਰੈਰ ਲੈ ਕੇ ਆਈ ਸੀ ਕੱਲ ਮੈਂ। ਹਾਂ, ਹਾਂ ਏਅਰ ਫਰਾਇਰ ਲੈਅ ਕੇ ਆਈ ਸੀ। ਮੈਂ ਕੱਲ
ਜੀ
ਮੈਂ ਕਿਆ ਦੱਸਾਂਗੀ ਤੁਆਨੂੰ ਔਹਦੇ ਚ ਮਤਲਬ ਕਾਫੀ ਅੱਛਾ ਅ ਵਿਦਆਊਟ ਟੁਵੈਲਸ ਮਤਲਬ ਅੱਛੀ ਚੀਜ਼ਾਂ ਬਣ
ਅੱਛਾ-ਅੱਛਾ। ਹਾਂਜੀ ਮੈਂ ਕਾਫ਼ੀ ਸੁ
ਹੈਂ
ਭੁਨੀਐ ਔਦੇ, ਅੱਛਾ ਤੁਸੀ ਕੀ-ਕੀ ਕਰ ਸਕਦਾ ਔ ਤੇ ਤੁਸੀ
ਮਤਲਬ ਮੈਂ ਹਜੇ ਤੇ ਮੈਂ ਕੱਲ ਲੈ ਕੇ ਆਈ ਨੀ ਕੱਲ ਲੈ ਕੇ ਆਈ ਸੀ। ਅੱਜ ਅੱਜ ਮੈਂ ਫਰੈਂਚ ਫਰਾਈ ਬਣਾਏ ਸੀ। ਤੇ ਬੜੇ ਅੱਛੇ ਬਣੇ ਸੀ। ਮਤਲਬ ਹਲਕਾ ਜੇਆ ਹਾਂ ਹਾਂ ਹਲਕਾ ਜਿਹਾ ਬਟਰਿੰਗ ਕੀਤਾ ਸੀ ਬਿਲਕੁਲ ਬਰਸ਼ ਨਾਲ ਬਟਰਿੰਗ ਕਰਕੇ ਨਾ ਤੇ ਉਹਦੇ ਵਿੱਚ ਰੱਖੇ ਸੀ ਤਿੰਨ ਆਲ ਲੂ ਮੈਂ ਵਿੱਚ ਪਾਏ ਸੀ ਔਰ ਬਣ ਮਤਲਬ ਟਾਈਮ ਥੋੜਾ ਜਿਆਦਾ ਲੱਗ ਟਵੰਟੀ ਮਿਨਟ ਵਿੱਚ ਉਹ ਬਣ ਕੇ ਇੱਕ ਦਮ ਕ੍ਰਿਸਪੀ ਬਾਰ ਆ ਗਏ ਸੀ। ਟਵੰਟੀ ਮਿਨਟ ਲੱਗੇ ਸੀ। ਉਹਦੇ ਵਿੱਚ ਲਿੱ ਖਿਆ ਹੋਇਆ ਸੀ।
ਬਣਾ ਕੇ ਖਵਾਨਾ।
ਹਾਂ-ਹਾਂ, ਮਤਲਬ ਅੱਛਾ ਲਿਆ ਨਈ ਤੇ ਮਲ ਇੱਕ ਡੀਪ ਫਰਾਈ ਕਰਨ ਨਾਲ ਤੇ ਕਿ ਦੇਣਾ ਹੁੰਦਾ ਹੈ। ਤੇ ਉਹਦੇ ਚ ਕੁਛ ਰੈਸਪੀ ਇਨਬਿਲਡ ਹੈਗੀਆਂ ਨੇ ਨੋਨ ਵੈਜ ਰੈਸਪੀ ਵੀ ਜ਼ਿਆਦਾ ਇਨ ਬਿਲਡ ਨੇ ਪਰ ਅਸੀਂ ਨੋਨ ਵੈੱਜ ਖਾਂਦੇ ਨਹੀਂ, ਅਤੇ ਅਸੀਂ ਵੈਜੀਟੇਰੀਅਨ ਹਾਂ ਅਤੇ ਵੈਜ ਵਾਲੀਆਂ ਰੈਸਿਪੀ ਹੈਗੀਆਂ ਨੇ ਇਨਿਲਡ ਲੈ ਕਿਨਾ ਚਾਰ ਨੇ ਤੇ ਮਤਲਬ ਅੱਛਾ ਰਿਹਾ ਵ ਉਹਦਾ ਰਿਸਪੋਂਸ
ਚਾਰ
ਹੂ ਮਤਲਬ ਪਕੌੜੇ ਬਣ ਸਕਦੇ ਨੇ ਉਹਦੇ ਅੰਦਰ ਤੁਸੀਂ ਪਕੌੜੇ ਬਣਾ ਸਕਦੇ ਦਿਓ, ਵਿਦਊਟ ਔਇਲ ਉਹਦੇ ਅੰਦਰ ਸੈਂਡਵਿਚ ਬਣਾ ਸਕਦੇ ਹੋ, ਤੁਸੀਂ ਉਹਦੇ ਅੰਦਰ ਵਿਦਊਟ ਔਇਲ ਬਣ ਜਾਣਗੇ, ਕੋਈ ਤੁ ਉਹਨੂੰ ਮਤਲਬ ਹਲਕਾ ਜ ਜਾਂ ਬਰਸ਼ਿੰਗ ਕਰਨਾ ਪਏਗਾ ਓਇਲ ਔਰ ਮੈਂ ਕੀ ਕਹਿੰਦਾ ਫਰੈਂਚ ਫਰਾਈ ਬਣਾਈ ਸੀ। ਸੀ ਇਹ ਵੀ ਬਿਲਕੁਲ ਸਹੀ ਬਣ ਗਏ ਸੀ। ਬਿਲਕੁਲ
ਤੇ ਬਹੁਤ ਵਧੀਆ ਰਹੇਗੀ, ਹੂੰ
ਬਹੁਤ ਵੈਸੇ ਸਿੰਗਲ ਪਰਸਨ ਜਿਆਦਾ ਵਧੀਆ ਹੁੰ ਕੋਈ ਜੋਬ ਵਾਲਾ ਬੰਦਾ ਹੈ। ਅਤੇ ਉਹ ਮਤਲਬ ਹੁਣ ਅਸੀਂ ਅ ਜੋਬ 'ਤੇ ਜਾਣਾ ਹੈ। ਫਰੈਂਚ ਫਰਾਈ ਵਜ ਬਾਅਦ ਤੇ ਬਣਾ ਕੇ ਆਪਣਾ ਨਾਂ ਧੋ ਕੇ ਆਏ ਜਦ ਤੱਕ ਰੈਡੀ ਹੋ ਜਾਂਦੇ ਨੇ ਕੁਛ ਵੀ ਨਹੀਂ ਕਰਨਾ
ਬਿਲਕੁਲ ਨਹੀਂ ਮੈਨੂੰ ਤੇ ਜਦੋਂ ਮੈਂ ਪ ਕਹਿ ਜਿਵੇਂ ਬੱਚਿਆਂ ਲਈ ਸਵੇਰੇ ਟਿਫਿਨ ਬਣਾ ਹੁੰਦਾ ਆਈਟਮ ਬੱਚੇ ਨੂੰ ਬਣਾ ਕੇ ਦੇ ਦੋ ਹੂੰ
ਹਾਂ, ਸੈਂਡਵਿਚ ਵੀ ਬਣ ਜਾਂਦੇ ਨੇ ਹਾਂ ਸਪਰਿੰਗ ਰੋਲ ਹੈ ਹਾਂ
ਉਹੀ ਨਾ ਸੈਂਡਵਿਚ ਬੱਚੇ ਇਹ ਸਭ ਚੀਜ਼ਾਂ ਬਹੁਤ ਖੁਸ਼ ਖਾਣਾ ਤੇ ਮੈਂ ਕੋਈ ਨਾ ਮੈਂ ਆਪਣੇ ਹਸਬੈਂਡ
ੱਛਰ ਮ
ਕਿਉਂਕਿ ਮੈਂ ਤੁਸੀਂ
ਲੇਕਿਨ ਲੈਣਾ ਤੁਸੀਂ ਮਤਲਬ ਫਿਲਿਪਸ ਦਾ ਹੀ ਲੈਣਾ ਫਿਲਿਪਸ ਦਾ ਹੀ ਲੈਣਾ ਹੋਰ ਕੰਪਨੀ ਦਾ ਨਾ ਲੈਣਾ, ਤੁਸੀਂ ਕਿਸੇ ਕਿਉਂ ਹੂੰ
ਸੀਲਿਫ ਦਾ ਹੀ ਲੈ ਲਾਂਗੇ ਹੂੰ ਹੂੰ
ਬਣੀਆਂ ਨੇ ਹਾਂ, ਕੰਪਨੀਆਂ ਨੇ ਨਾ ਤੇ ਮਤਲਬ ਬੈਸਟ ਇਹੀ ਲੱਗੀ, ਮੈਂ ਮਤਲਬ
ਠੀਕ
ਹਾਂਜੀ
ਹਾਂ, ਤੇ ਉਹਨੂੰ
ਹੈਲੋ
ਫਿਰ ਸਵੇਰੇ ਸਵਾਦ ਜਿਹਾ ਬਣਾ ਕੇ ਦੋ ਤੇ ਮੈਂ ਜਿੱਦਾਂ ਅ ਪਟੈਟੋ ਕ ਕਰਨ ਲਈ ਉਹਦੇ ਉਹਦੇ ਉੱਤੇ ਨਮਕ ਮ ਉਹਦੇ ਉਹ ਉਹ ਗਰੇਟ ਕਰਕੇ ਫਿਰ ਉਹਨੂੰ ਡ ਫ੍ਰ ਦੀਆਂ ਫਲੇਵਰ ਲੱਗ ਤੇ ਹੋਰ ਹੋਰ ਜਿੰਜਰ ਗਾਰਲਿਕ ਪੇਸਟ ਲੱਗਦੇ ਨੇ, ਤੇ ਫ਼ਿਰ ਇਹੀ ਹੋ ਜਾਂਦਾ ਨਾ ਮੈਂ ਨਾਲ ਸੋਚਦੀ ਹਾਂ, ਕਿ ਰੋਜ਼ ਰੋਜ਼ ਮੈਂ ਰਹਿੰਦੀ ਹਾਂ ਤੇ ਉਹ ਵੀ
ਹਾਂ
ਠੀਕ ਹੁੰਦੀ, ਬਣਾ ਕੇ ਦਿੰਦੀ ਹਾਂ। ਉਹ ਨਾ ਸਬਜ਼ੀਆਂ ਦਾਲਾਂ ਦੀ ਮੈਂ ਫਿਰ ਚੀਜ਼ ਨੂੰ ਵੀ ਇਦਾਂ ਹੀ ਅਹ ਪੇਸਟ ਵਿੱਚ ਕਰਕੇ
ਉਹਦੇ ਵਿੱਚ ਕੀ ਕਹਿੰਦੇ ਨੇ ਕਟਲੇਟਸ ਵਗੈਰਾ ਸਭ ਕੁੱਛ ਬਣ ਜਾਏਗਾ ਤੁਹਾਡਾ
ਕੋਟਿੰਗ ਕਰ
ਹੂੰ ਕਟਲੇਟਸ ਟਾਈਪ ਬਣਾ ਦਿੰਦੇ ਹੋ, ਚੀਜ਼ ਬੋਲ ਹੋ ਗਈਆਂ
ਸਹੀ ਹਾਂ
ਉਹ ਜੋ ਹੈ ਰੇ ਰੇਡੀਮੇਡ ਨਹੀਂ ਆਉਂਦੀ? ਕੀ ਕਿਹਂਦੇ ਦੇ ਨੇ ਸਮਲੀ ਵਗੈਰਾ ਆਉਂਦੀ ਹੈ, ਉਹ ਵੀ ਤੁਸੀਂ ਉਹਦੇ ਵਿੱਚ ਕੁ ਬਣਾ ਸਕਦੇ ਹੋ ਬਗੈਰ ਓਇਲ ਤੋਂ ਚੀਜ਼ ਬੋਲ, ਆਉਂਦੇ ਨੇ ਬਜ਼ਾਰੋਂ ਔਰ ਰ ਸਮਮਾਈਲੀ, ਆਉਂਦੀ ਹੈ ਮਕੀਨ, ਆਉਂਦੀ ਹੈ ਉਹ ਸਭ ਬਣ ਜਾਏਗਾ ਵਿਦਊਟ ਓਇਲ
ਬਿਲਕੁਲ ਕੰਮ ਉਹੀ ਨਾ ਅੱਜ ਕਲ ਓਇਲ ਸਗੋਂ ਘੱਟ ਹੀ ਖਾਣਾ ਚਾਹੀਦਾ ਹੈ।
ਹਾਂ। ਉਹ ਕੀ ਡਰਾਈ ਫਰੂਟਸ ਵਾਲੀ ਨਮਕੀਨ ਨਹੀਂ ਹੁੰਦੀ ਹੋਦੀ ਜਿਹੜੀ ਉਹ ਬਣਾਈਏ ਘਰ ਫੁੱਲ ਮਖਾਣੇ ਰੋਸਟ ਕੀਤੇ ਥੋੜ੍ਹੇ ਬਦਾਮ ਰੋਸਟ ਕੀਤੇ ਹੈ ਤੇ ਕਾਜੂ ਔਰ, ਜੋ ਪੋਹਾ, ਹੁੰਦਾ ਹੈ ਉਹਨੂੰ ਰੋਸ ਕਰ ਲਿੱਤਾ ਉਹਦੇ ਵਿੱਚ ਹੀ
ਹਾਂਜੀ
ਹਲਕਾ, ਹਲਕਾ ਜਿਹਾ ਦੇਸੀ ਘਿਓ ਪਾ ਕੇ ਰੋਸਟ ਕੀਤਾ ਉਹਦੀ ਨਮਕੀਨ ਬਣ ਗਈ ਹੈ ਘਰ ਹੀ
ਵਾਹ। ਫਿਰ ਉਹਦੇ ਤੇ ਉਹਦੇ ਉੱਪਰ ਤੁਸੀਂ ਨਮਕ ਵੀ ਪਾਇਆ ਤੇ
ਹਾਂ। ਇਹਨਾਂ ਨੇ ਕਾਲੀ ਮਿਰਚ, ਔਰ ਥੋੜਾ ਜਿਹਾ ਹਾਂ ਕਾਲੀ ਮਿਰਚ, ਰ ਸੈਂਦਾ ਨਮਕ, ਪਾਇਆ ਹੋਰ ਥੋੜ੍ਹੀ ਜਿਹੀ ਸ਼ੂਗਰ ਐਡ ਕਰ ਦਿੱਤੀ ਸੀ ਬਰਾਊਨ ਸ਼ੂਗਰ ਜਿਹੜੀ ਹੁੰਦੀ ਹੈ।
ਮੈਂ ਵੀ ਟਰਾਈ ਕਰਾਂਗੀ ਤੁਸੀਂ ਬਹੁਤ ਵਧੀਆ ਚੀਜ਼ ਤੇ ਹਾਂ
ਹਾਂ
ਦਿੰਦੀ ਆ ਅਹ ਦੇਸੀ ਘਿਓ ਵਿੱਚ ਨਾ ਥੋੜੇ ਕ ਕੇ ਦੇਨੀ ਉਹਨੂੰ ਬੜੇ ਉਹਨੂੰ ਤੇ ਉਹਦੇ ਫਿਰ ਹੂੰ।
ਇਹਦੇ ਵਿੱਚ ਇਤਨੇ ਕ੍ਰਿਸਪ ਪੀ ਰੋਸਟ ਹੋਇਆ ਨਾ ਦਸ ਮਿੰਟ ਦੇ ਅੰਦਰ ਰੋਸਟ ਹੋ ਗਏ ਸੀ।
ਅੱਛਾ।
ਓਇਲ ਵੋਇਲ ਕੁਛ ਨਹੀਂ ਪਾਇਆ ਬਿਲਕੁਲ ਹਲਕਾ ਜ ਜਾ ਬਟਰ ਟੱਚ ਕੀਤਾ ਸੀ। ਅਤੇ ਉਹ ਮਤਲਬ ਇੰਨੇ ਵਧੀਆ ਬਣੇ ਕ੍ਰਿਸਪੀ
ਵਾਹ।
ਇਹ ਜੋ ਜ਼ਿਆਦਾ ਓਇਲ ਵਾਲੀ ਚੀਜ਼ਾਂ ਖਾਂਦੀ ਆ ਨਾ ਮਤਲਬ ਮੈਂ ਕਾਫ਼ੀ ਟਾਈਮ ਤੋਂ ਸੋਚ ਰਹੀ ਸੀ ਕੁਛ ਲੈਣਾ ਹੈ, ਕੁਛ ਲੈਣਾ ਹੈ ਸਮਝ ਨੀ ਆ ਰਿਹਾ
ਸੋਚਿਆ ਤੇ ਅਸੀਂ ਵੀ ਹੋਇਆ ਪਰ ਹਜੇ ਕੀਤੀ ਹੈ ਨਾ ਤੇ ਫੇਰ ਮੇਰਾ ਮਨ ਕਰਨ ਲੱਗ ਗਿਆ ਕਿ ਕੀ ਅਸੀਂ ਵੀ ਲੈ ਲਈਏ ਤੇ ਹੋਰ ਕੀ ਬੱਚੇ ਲਈ ਤੇ ਮੈਨੂੰ ਤਾਂ ਲੱਗਦਾ ਬਹੁਤ ਵਧੀਆ ਚੀਜ਼ ਹੈ।
ਬੱਚਿਆਂ ਵਾਸਤੇ ਤਾਂ ਬਹੁਤ ਪਿਆਰੀ ਚੀਜ ਏ ਜੋ ਨੋਨ ਵੈਜ ਖਾਂਦੇ ਉਹ ਨਾ ਵਾਸਤੇ ਵੀ ਅੱਛਾ ਉਹਦੇ ਚ ਪਕੌੜੇ ਵਗੈਰਾ ਸਭ ਬਣ ਜਾਂਦੇ ਨੇ
ਵਧੀਆ ਹਾਂ ਇਹਦਾ ਮਤਲਬ ਇਹ ਕਿ ਇਹ ਮ ਇਹ ਕੀ ਨਾਮ ਲਓ ਵਧੀਆ ਚੀਜ਼ ਏ ਇਹਦੇ ਚ ਚੀਜ਼ਾਂ ਗਰਮ ਵੀ ਹੋ ਜਾਂਦੀਆਂ ਨੇ?
ਨਹੀਂ ਗਰਮ ਨਹੀਂ ਮੈਂ ਪੁੱਛਿਆ ਸੀ ਕਹਿ ਰਹੇ ਨਹੀਂ ਗਰਮ ਨਹੀਂ ਕਰਨਾ ਇਹਦੇ ਵਿੱਚ ਕੁੱਛ ਵੀ ਨਾ ਨਾ ਮੈਂ ਉਹ ਪੁੱਛਿਆ ਸੀ ਨਾ ਜਿਹਨੇ ਡੈਮੋ ਦਿੱਤਾ ਸੀ ਬਸ ਇਹ ਏਅਰ ਫਰਾਇਰ ਏ। ਇਹ ਗਰਮ ਹੀਟ ਆਉਂਦੀ ਇਹਦੇ ਵਿੱਚ ਹੋਇਆ ਇਹਦਾ ਮਤਲਬ ਗਰਮ ਗਰਮ ਹੀਟ ਦੇਗਾ ਤੇ ਉਹਦੇ ਨਾਲ ਤੁਹਾਡਾ ਕ੍ਰਿਸਪੀ ਹੋ ਜਾਂਦੀਆਂ ਚੀਜ਼ਾਂ। ਮਾਈਕ੍ਰੋਵੇਵ ਚ ਆਪਣਾ ਸਾਡਾ ਇਡਲੀ ਵਗੈਰਾ ਬਣ ਜਾਂਦੀ ਹੈ।
ਬਿਲਕੁਲ- ਬਿਲਕੁਲ। ਕੁੜੀ ਦੀ ਨਾਨੀ ਹੈ ਨਾ। ਨਾ ਮੈਂ ਇਡਲੀ ਮਾਈਕਰੋਵੇਵ ਵਿੱਚ। ਕੀ ਬਣਾਨਾ।
ਅੱਛਾ ਉਹ ਵੀ ਸਹੀ ਹੈ। ਮਾਈਕਰੋ ਚ ਵੀ ਸਹੀ ਹੈ।
ਮਾਈਕ੍ਰੋਵੇਵ ਦਾ ਆਪਣਾ ਅਲੱਗ ਕੰਮ ਹੈ। ਹਾਂ।
ਹਾਂ। ਇਹਦਾ ਅਲੱਗ ਕੰਮ ਹੈ। ਅੱਜ ਕੱਲ੍ਹ ਇਡਲੀ ਬਣਾਉਣ ਵਾਲਾ ਅੱਜ ਕੱਲ ਉਹ ਮੈਂ ਉਹ ਮਲਟੀ। ਕੜਾਈ ਲੈ ਕੇ ਆਈ ਸੀ। ਟਰਾਈ ਪਲਾਈ ਵਾਲੀ ਨੀ ਹੁੰਦੀ ਮਲਟੀ ਕੜਾਈ ਮਤਲਬ ਉਹਦੇ ਵਿੱਚ ਤੁਸੀਂ ਇਡਲੀ ਵੀ ਬਣਾ ਲਓਗੇ। ਤੁਸੀਂ ਢੋਕਲਾ ਵੀ ਬਣਾ ਲਓਗੇ ਤੇ। ਤੁਸੀਂ ਮਤਲਬ ਮੋਮੋਸ ਵੀ ਹਾਂ। ਔਰ ਕੜਾਹੀ ਤੁਹਾਡੀ ਵੈਸੇ ਵੀ
ਕੋਈ ਨਹੀਂ ਤੁਸੀਂ ਮੈਨੂੰ ਉਹਦੀ ਫੋਟੋ ਭੇਜਜੋ। ਭੇਜਣਾ। ਕੜਾਹੀ ਦੀ ਫੋਟੋ ਜ਼ਰੂਰ ਭੇਜਣਾ। ਕਿਉਂਕਿ ਅਗਰ ਉਹਦੇ ਵਿੱਚ ਸਾਰੀਆਂ ਚੀਜ਼ਾਂ ਹਾਂ। ਹਾਂ, ਹਾਂ।
ਉਹ ਸਾਂਚੇ ਇੰਨੇ ਵੱਡੇ ਨੇ ਕਿ ਇੱਕ ਇੱਕ ਟਾਈਮ ਚ ਚੌਦਾਂ ਇਡਲੀ ਤੁਹਾਡੀ ਬਣ ਜਾਏਗੀ। ਚੌਦਾਂ ਇਡਲੀ। ਉਹ ਵੱਡੀਆਂ ਵੱਡੀਆਂ।
ਠੀਕ ਹੈ, ਠੀਕ ਹੈ। ਜੋ ਮੇਰੇ ਕੋਲ ਇਡਲੀ ਸਟੈਂਡ ਹੈ ਨਾ। ਉਹਦੇ ਚ ਬਾਰਾਂ ਇਡਲੀਆਂ ਬਣਦੀਆਂ ਜੇ।
ਨਾ ਇਹਦੇ ਵਿੱਚ ਇੱਕ ਇਹਦੇ ਵਿੱਚ ਚੌਦਾਂ ਬੰਦੀ ਆ। ਸੱਤ ਦਾ ਸਾਂਚਾ ਹੈ। ਮਤਲਬ। ਸਹੀ ਹੈ। ਹਾਂ ਤਰਾਈ ਪਲਾਈ ਕਢਾਈ ਵੇ। ਕੜਾਹੀ ਤੁਸੀਂ ਵੈਸੇ ਵੀ ਯੂਜ ਕਰ ਸਕਦੇ ਡੱਕ ਦਿਉ ਵਿੱਥ ਡੱਕਣ ਡੱਕਣ ਹੈ ਔਰ ਹੈਂਡਲ ਵੀ ਗਰਮ ਨਹੀਂ ਹੁੰਦੇ ਇਹਦੇ।
ਕੋਈ ਨਾ ਤੁਸੀਂ ਮੈਨੂੰ ਜਰੂਰ ਇਹਦੀ ਫੋਟੋ ਸ਼ੇਅਰ ਕਰਨਾ। ਮੈਂ ਦੇਖਾਂਗੀ ਪਤਾ, ਅੱਛਾ ਅੱਛਾ ਠੀਕ ਹੈ।
ਮਾਰਕਿਟ ਘੁੰਮੋ ਤੇ ਫੇਿਰ ਮਤਲਬ ਚੀਜ਼ ਮਿਲ ਜਾਂਦੀ ਹੈ। ਮਤਲਬ, ਇਹ ਮੇਰੇ ਹਸਬੈਂਡ ਨੂੰ ਨਾ ਆਦਤ ਨੀ ਹੈ।
ਸਤਿ ਸ਼੍ਰੀ ਅਕਾਲ
ਹਾਂ ਨਹੀਂ, ਇਹ ਮਾਰਕੀਟਿੰਗ ਦੇ ਬੰਦੇ ਨੇ ਨਾ ਇਹਨਾਂ ਇੱਕ ਜਗ੍ਹਾ ਤੋਂ ਸੈਟਿਸਫੈਕਸ਼ਨ ਨਹੀਂ ਹੁੰਦਾ। ਮਤਲਬ ਇਹ ਚਾਰ ਜਗ੍ਹਾ ਤੇ ਘੁੰਮ ਕੇ ਫਿਰ ਚੀਜ਼ ਲੈਂਦੇ ਹਾਂ ਇਹਨਾਂ ਨੂੰ ਮਤਲਬ ਹੈਬਿਟ ਹੈ।
ਵਧੀਆ
ਹਾਂ, ਪਹਿਲਾਂ ਇਹ ਯੂਟਿਊਬ ਤੇ ਸਰਚ ਕਰਨਗੇ ਕੋਈ ਵੀ ਹੁਣ ਅਸੀਂ ਏਅਰ ਫੈਅਰ ਲੈਣਾ ਯੂਟਿਊਬ 'ਤੇ ਪੂਰਾ ਸਰਚ ਕੀਤਾ ਫਿਰ ਉਹਦੇ ਬਾਅਦ ਮਾਰਕਿਟ ਗਏ ਨੇ ਦੇਖਣ ਫੇਰ ਜਿੱਥੋਂ ਇਹਨਾਂ ਨੂੰ ਲੱਗਿਆ ਕਿ ਹਾਂ। ਬਈ ਇਹ ਵਾਲੀ ਕੰਪਨੀ ਇਹਦਾ ਇਹ ਚੀਜ਼ ਲੈਣੀ ਚਾਹੀਦੀ ਹੈ। ਇਹਦੇ 'ਚ ਇਹ ਬੈਨੀਫਿਟ ਹੈਗੇ ਨੇ
ਅੱਛਾ
ਹਾਂ ਕਈ ਏਅ ਫਾਇਰ ਹੈ, ਜਿਹਨ੍ਹਾਂ ਚ ਜੀ ਸੀ ਸੋਗੀ ਹੁੰਦੀ ਹੈ ਮਤਲਬ ਕ੍ਰਿਸਪ ਨਹੀਂ ਹੁੰਦਾ ਮਤਲਬ ਦੇਖ ਕੇ ਲੈਣਾ ਪੈਂਦਾ ਹੈ। ਚੀਜ਼ ਰੋਜ਼ ਨਾ
ਫਿਲਿਪਸ ਦਾ ਹੀ ਲਵਾਂ
ਹਾਂ, ਕਿਉਂਕਿ ਉਹ ਇਹ ਅਸੀਂ ਕਾਫੀ ਬ੍ਰੈਂਡ ਦੇਖੇ ਸੀ ਕਾਫੀ ਬ੍ਰੈਂਡ ਦੇਖੇ ਸੀ ਬਟ ਉਹ ਬੋਲਏ ਕਿ ਬੱਚੇ ਕਿ ਸਭ ਨੇ ਫਿਲਿਪ ਦੀ ਕਪੀ ਕੀਤੀ ਦੀ ਹੈ ਜੋ ਇਹਦੀ ਨੇ ਉਹ ਚਾਰੋਂ ਪਾਸੋਂ ਘੁੰਮਕ ਆਉਂਦੀ ਆ ਬਾਕੀਆਂ ਸਿਰਫ ਉਪਰੋਂ ਆਉਂਦੀ ਹੈ ਇਹਦੇ ਵਿੱਚ ਐਵੇ ਕਿ ਤੁਹਾਡੀ ਚੀਜ਼ ਥੱਲੋਂ ਵੀ ਰੋਸਟ ਹੋਏਗੀ, ਉੱਪਰੋਂ ਸਾਈਡ ਤੋਂ ਤਾਂ ਮੈਂ ਤੁਹਾਨੂੰ ਨਾ ਪਿੱਕ ਇਹਦੀ ਵੀ ਸੈਂਡ ਕਰ ਦਾਂਗੀ।
ਥੈੰ ਹਾਂ, ਹਾਂ ਸ਼ਯੋਰ ਤੁਸੀਂ
ਤੁਸੀ ਮੈਨੂੰ ਦੇਖ ਲਉ ਥੈਂਕਯੂ ਇੰਨੀ ਵਧੀ ਵਧੀਆ-ਵਧੀਆ ਗੱਲਾਂ ਦੱਸਣ ਵਾਸਤੇ ਹੋਰ ਨਮਕੀਨ ਤੇ ਮੈਂ ਜ਼ਰੂਰ ਟਰਾਈ
ਹਾਂ ਨਮਕੀਨ ਜ਼ਰੂਰ ਟਰਾਈ ਕਰਨਾ ਤੁਸੀਂ ਬਜ਼ਾਰ ਮਾਰਕੀਟ ਵਿੱਚ ਨਮਕੀਨ ਨਹੀਂ ਖਾਓਗੇ ਓਕੇ ਜੀ ਬਾਏ।
ਹਾਂ, ਹਾਂ ਬਾਏ- ਬਾਏ।
ਬਾਏ-ਬਾਏ